ਹੈਲੋ।
ਹੈਲੋ ਹਾਂਜੀ।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
ਹੋਰ ਠੀਕ ਹੋ ਤੁਸੀਂ?
ਹਾਂਜੀ -ਹਾਂਜੀ।
ਹੋਰ ਕੀ ਕਰ ਰਹੇ ਸੀ?
ਬਸ ਜੀ, ਖਾਣਾ ਬਣਾਉਣ ਲੱਗੇ ਸੀ ਸੀ ਰਾਤ ਦਾ।
ਕੀ ਬਣਾਇਆ ਤੁਸੀ ਅਜ?
ਹਾਂਜੀ- ਹਾਂਜੀ ਆਲੂ ਗੋਭੀ ਬਣਾਉਣ ਲੱਗੇ ਆਂ ਜੀ।
ਆਲੂ ਗੋਭੀ ਇਸ ਟਾਈਮ?
ਬੀਜੀ। ਹਾਂਜੀ- ਹਾਂਜੀ ਬਿਲਕੁਲ ਜੀ। ਕੀ ਕਰੀਏ? ਫਸਟ ਟਾਈਮ ਬਣਾ ਰਹੀ ਆ ਵੈਸੇ ਤੇ। ਚੰਗਾ ਤਰੀ ਵਾਲੀ ਸਬਜ਼ੀ ਬਣਦੀ ਏ, ਅੱਜ ਦਿਲ ਕਰ ਗਿਆ ਆਲੂ ਗੋਭੀ। ਖਾਂਦਾ, ਤੇ ਅੱਜ ਆਲੂ ਗੋਭੀ ਬਣੇਗੀ।
ਚਲੋ ਵਧੀਆ -ਵਧੀਆ ਬਸ ਵਧੀਆ ਮੈਂ ਤੇ ਹਾਂਜੀ -ਹਾਂਜੀ ਸਭ ਵਧੀਆ, ਬਸ ਗਰਮੀ ਬਹੁਤ ਹੋਈ ਦੀਏ ਗਰਮੀ ਤੋਂ ਪਰੇਸ਼ਾਨ ਹੋ ਤੇ ਬਹੁਤ ਜ਼ਿਆਦਾ, ਹਾਂ ਪਾਣੀ। ਪਾਣੀ ਪੀ ਜਾ ਰਿਹਾ ਪਾਣੀ ਨੇਹੀ ਬਚਾਇਆ ਹੋਇਆ, ਹਾਂਜੀ -ਹਾਂਜੀ!
ਹਾਂ। ਜਿੰਨਾ ਪਾਣੀ ਪੀ ਜਾ ਓਨੀ ਜਿਆਦਾ ਪਿਆਸ ਲੱਗਦੀ ਹੈ ਜੀ।
ਹਮ। ਹਾਂ ਨੀਪਾਣੀ ਦੇ ਆਪਣੇ ਵੱਖਰੇ ਫ਼ਾਇਦੇ ਹੈਗੇ ਨੇ, ਜਿਵੇਂ ਅਸੀਂ ਅਗਰ ਪਾਣੀ ਦੀ ਗੱਲ ਕਰੀਏ ਜਿੰਨਾ ਜਿੰਨਾ ਜ਼ਿਆਦਾ ਅਗਰ ਅਸੀਂ ਆਪਣੀ ਬੋਡੀ ਨੂੰ ਪਾਣੀ ਪੀ ਦੇਵਾਂਗੇ ਨਾ ਗਰਮੀਆਂ ਚ ਓਨਾ ਹੀ ਜ਼ਿਆਦਾ ਉਹ ਅੱਛਾ ਹੁੰਦਾ ਬੋਡੀ ਵਾਸਤੇ, ਉਹਦੇ ਨਾਲ ਬੋਡੀ ਸਾਡੀ ਹਡ੍ਰਟ ਵੀ ਰਹਿੰਦੀ ਹੈ। ਹਨਾ, ਤੇ ਜੇ ਮੰਨ ਲਵੋ ਸਕੂਲ ਵੀ ਅਗਰ ਅਸੀਂ ਬ ਬੱਚਿਆਂ ਨੂੰ ਭੇਜਨੇ ਆਂ ਤੇ ਸਾਨੂੰ ਬੱਚਿਆਂ ਦੇ ਨਾਲ ਪਾਣੀ ਦੀ ਬੋਤਲ ਦੇ ਵਿੱਚ ਕੁਛ ਓ ਆਰ ਐਸ ਵਗੈਰਾ ਪਾ ਕੇ ਦੇ ਦੋ, ਠੀਕ ਕੁਛ ਨਿੰਬੂ ਪਾਣੀ ਬਣਾ ਕੇ ਵਿੱਚ ਪਾ ਦੋ।
ਛੋਟੀ ਡੱਬੀ ਰੱਖੀ ਹੋਈ ਆ ਉਹਨਾਂ ਦੀ ਨਾ ਉਹਦੇ ਮੈਂ ਬਲ ਕੇ ਗਲੂਕੋਜ ਪਾ ਕੇ ਦੇ ਦਿੰਦੀ ਹਾਂ, ਬੱਚਿਆਂ ਨੂੰ ਕਿਹਾ ਹੈ ਜਿਸ ਟਾਈਮ ਪਾਣੀ ਪੀਓਗੇ ਸਕੂਲ ਜਾ ਕੇ ਉਸ ਟਾਈਮ ਵਿੱਚ ਗਲੂਕੋਜ ਪਾ ਲੈਣਾ ਤੇ ਪੀ ਲੈਣਾ। ਮੈਂ ਤੇ ਨਾਲ ਐਕਸਟਰਾ ਦੇਨੀ ਆ ਡ ਏਚ ਨਾ ਉਹਨਾਂ ਨੂੰ ਹਾਂਜੀ, ਕਿਉਕੀ
ਦੋ ਢੱਕਨ
ਬਹੁਤ ਜ਼ਿਆਦਾ ਐ- ਬਹੁਤ ਜ਼ਿਆਦਾ ਐ।
ਸਾਡੇ ਘਰ ਅ ਹ ਸਾਡੇ ਤੇ ਘਰ ਮੇਰੇ ਹਸਬੈਂਡ ਨੂੰ ਮੇਰੇ ਕਾਕੇ ਨੂੰ ਤੇ ਇੰਨੀ ਬਿਮਾਰੀ ਐ ਪਾਣੀ-ਪੀਣ ਦੀ ਇਹ ਰਾਤੀ ਨੂੰ ਉੱਠ-ਉੱਠ ਕੇ ਵੀ ਪਾਣੀ ਪੀਂਦੇ ਨੇ। ਹੁਣ ਨਾ ਤੁਸੀਂ ਅਗਰ ਮੈਂ ਤੁਹਾਨੂੰ ਹਾਂ ਅਗਰ ਮੈਂ ਤੁਹਾਨੂੰ ਗੱਲ ਕਰਾਂ ਨਾ ਜਿਸ ਤਰ੍ਹਾਂ ਮੈਂ ਨਾ ਪਹਿਲੇ ਕਿਸੇ ਕੋਲ ਯੋਗਾ ਕਲਾਸ ਜਾਂਦੀ ਸੀ ਉਹ ਕਹਿੰਦੇ ਸੀ ਕਿ ਗਰਮੀਆਂ ਸਰਦੀਆਂ ਦੇ ਵਿੱਚ ਨਾ ਗਰਮੀ ਹ ਸਰਦੀਆਂ ਦੇ ਵਿੱਚ ਰਾਤੀ ਕ ਬੰਦੇ ਨੂੰ ਨਾ ਜਿਆਦਾ ਪ੍ਰੋਬਲਮਸ ਆਉਂਦੀਆਂ ਨੇ ਉਹ ਕਿਉਂ ਆਦੀ ਹੈ ਉਹ ਕਿਉਂਕਿ ਉਹ ਰਾਤੀ ਨਾ ਪਾਣੀ-ਪਾਣੀ ਘਟ ਪੀਦੇ ਨੇ ਇਸ ਕਰਕੇ
ਅੱਛਾ ਅੱਛਾ।
ਸਾਨੂੰ ਨਾ ਆਪਾਂ ਪਾਣੀ ਨਾ ਸਾਨੂੰ ਬਹੁਤ ਜ਼ਿਆਦਾ ਤੋਂ ਜ਼ਿਆਦਾ ਪੀਣਾ ਚਾਈਦਾ ਪਾਣੀ ਦੇ ਆਪਣੇ ਬੜੇ ਫਾਇਦੇ ਹੁੰਦੇ ਨੇ, ਜਿਸ ਹਾਂ ਜਿਵੇਂ ਅਸੀਂ ਕੁੱਝ ਖਾਣਾ ਖਾ ਲੈਂਦੇ ਆ ਪਹਿਲੇ ਤਾਂ ਪਹਿਲੀ ਗੱਲ ਤੇ ਕਦੇ ਵੀ ਖਾਣਾ ਖਾਣ ਤੋਂ ਬਾਅਦ ਇੱਕਦਮ ਪਾਣੀ ਨੀ ਪੀਦਾ ਹੁੰਦਾ, ਜਿਵੇਂ ਕਿ ਤੁਸੀਂ ਰੋਟੀ ਖਾਣ ਲੱਗ ਦੇ ਹੋ ਨਾ, ਹਾਂਜੀ ਰੋਟੀ ਖਾਣ ਤੋਂ ਘੱਟੋ ਘੱਟ ਅੱਧਾ ਘੰਟਾ ਪਹਿਲੇ ਤੁਸੀਂ ਪਾਣੀ ਪੀਓ ਉਸ ਤੋਂ ਬਾਅਦ ਤੁਸੀਂ ਜੋ ਮਰਜੀ ਖਾਓ। ਫੇਰ ਤੁਹਾਨੂੰ ਇੱਕ ਘੰ
ਹਾਂ
ਰੋਟੀ ਨਾਲ ਖਾਓ ਤੇ ਉਸ ਬਾਅਦ ਪਾਣੀ ਪੀ ਲੈਣਾ।
ਠੀਕ ਐ, ਠੀਕ ਐ, ਠੀਕ ਐ।
ਹੂੰ
ਪਰ ਬੱਚਿਆਂ ਨੂੰ ਅੱਜ-ਕੱਲ ਆਦਤ ਐ ਵਿੱਚ ਪਾਣੀ ਪੀ ਲੈਂਦੇ ਨੇ ਨਾ। ਹਾਂ ਉਹਦੇ ਨਾਲ ਏ ਐਨ ਨਾਂ ਨੂੰ ਹੁੰਦਾ ਗੈਸ ਵਗੈਰਾ ਬਣਦੀ ਐ ਡਾਇਜੈਸ਼ਨ ਦਿੱਕਤ ਆਉਂਦੀ ਐ ਨਾ ਇਨ੍ਹਾਂ ਨੂੰ ਪਾਣੀ ਬਹੁਤ ਬੱਚੇ ਅੱਜ-ਕੱਲ੍ਹ ਵਿੱਚ-ਵਿੱਚ ਪੀ ਲੈਂਦੇ ਨੇ।
ਇਹੀ ਚੀਜ਼ ਮੈਂ ਤੁਹਾਨੂੰ ਸਮਝਾਉਣਾ ਚਾਹ ਰਹੀ ਹਾਂ ਕਿਂਉਕਿ ਸਾਡੀ ਬੋਡੀ ਵਿੱਚ ਜਦੋਂ ਸਾਰਾ ਫੂਡ ਜਾਂਦਾ ਨਾ
ਹਾਂ ਹਾਂਜੀ ਹਾਂਜੀ।
ਜਿਹਦੇ ਕਾਰਨ ਉਹ ਫਿਰ ਖਾਣਾ ਨਾ ਗਲਦਾ ਐ। ਔਰ ਅਸੀਂ ਪਾਣੀ ਭਰ ਦਿੰਦੇ ਹਾਂ ਵਿੱਚ ਨਾਲ ਈ ਪਾਣੀ ਭਰਨ ਕਰਕੇ ਉਹ ਚੀਜ਼ਾਂ ਅਨਬੈਲੈਂਸ ਹੋ ਜਾਦੀ ਏ, ਜਿਹਦੇ ਕਰਕੇ ਫਿਰ ਗੈਸ ਦੀ ਪ੍ਰਾਬਲਮ, ਉਲਟੀ ਦੀ ਪਰੋਬਲਮ ਹੋਰ ਬੜੀ- ਬੜੀ ਸਾਰੀਆਂ ਪ੍ਰੋਬਲਮ ਇਸ ਚੀਜ਼ ਨੂੰ ਲੈ ਕੇ ਆਉਂਦਿਆਂ ਤਾਂ ਹੀ ਤੇ ਅੱਜ- ਕੱਲ੍ਹ ਲੋਕਾਂ ਨੂੰ ਗੈਸ ਦੀ ਪਰੋਬਲਮ ਬੋਹਤ ਜਿਆਦਾ ਰਹਿਣ ਲੱਗੀ ਐ।
ਬੋਹਤ ਜ਼ਿਆਦਾ ਬਿਲਕੁਲ ਬਿਲਕੁਲ।
ਮਤ ਪਾਣੀ ਨਾ ਬੋਡੀ ਨੂੰ ਜਿੰਨਾ ਜ਼ਿਆਦਾ ਹੋ ਸਕੇ ਉਹਨਾਂ ਦੋ ਹਾਟ ਚ ਐ, ਬੰਦਾ ਸਵੇਰੇ ਉਠ ਦਾ ਨਾਲ ਬੜੇ ਬੰਦੇ ਵੇਖੇ ਨੇ ਸਵੇਰੇ ਉਸਦੇ ਨਾਲ, ਚਾਹ ਕਦੀ ਵੀ ਉੱਠਦਿਆਂ ਨਾਲ ਖਾਲੀ ਪੇਟ ਨਈ ਪੀਣੀ ਚਾਹੀਦੀ। ਉਹ ਪਹਿਲਾਂ ਪਾਣੀ ਪੀਓ
ਨਈ-ਨਈ ਸਾਡੇ ਤਾਂ ਬਲਕਿ ਹੈ ਏਹੀ ਕੇ ਸਾਡੇ ਤੇ ਸੁੱਤੇ ਉੱਠਦੇ ਪਹਿਲਾਂ ਇੱਕ ਗਲਾਸ ਪਾਣੀ ਪੀਣਗੇ ਫੇਰ ਉਸ ਤੋਂ ਬਾਅਦ ਇਹਨਾਂ ਨੂੰ ਚਾਹ ਚਾਈਦੀ ਹੈ ਬੈਡ ਬੈਡ ਟੀ ਜਿਨੂੰ ਕਹਿੰਦੇ ਨੇ, ਸਾਡੇ ਘਰ ਐ ਨੋਰਮਲ ਐ ਜੀ। ਹਾਂ
ਤੇ ਘਰ ਅੱਜ- ਕੱਲ੍ਹ ਹਰ ਕਿਸੇ ਦੇ ਘਰ ਏਹੀ ਏ, ਉਹੀ ਆਦਤ ਫਿਰ ਬੱਚਿਆਂ ਨੂੰ ਵੀ ਜਾਂਦੀ ਐ। ਸਵੇਰੇ ਉੱਠ ਕੇ ਪਹਿਲਾਂ ਇੱਕ ਗਿਲਾਸ ਪਾਣੀ ਪੀਓ ਠੰਡਾ ਪਾਣੀ ਪੀਓ ਫਿਰ ਉਸ ਤੋਂ ਬਾਅਦ ਠੰਡੇ ਪਾਣੀ ਨਾਲ ਮੂੰਹ ਤੇ ਆਪਣਾ ਤੁਸੀਂ ਉਹ ਥੋੜੀ ਆਈਸ ਉਹ ਵੀ ਸਕਰਬੀ ਵੀ ਕਰੋ ਥੋੜਾ ਠੰਡ ਦਾ ਮੂੰਹ ਧੋਵੋ ਇਦੇ ਨਾਲ ਮੂੰਹ ਦੀ ਅੰਦਰ ਜਿੰਨੀ ਵੀ ਤੁਹਾਡੇ ਉਹ ਹੁੰਦੇ ਨਾ ਉਹ ਸਾਰੀਆਂ ਓਪਨ ਹੋ ਜਾਂਦੀਆਂ ਜਦੋਂ ਤਰਬ ਰਾਤੀ ਧੋ-ਧੋ ਕੇ ਜੋ
ਦੇਨ ਫਰੈਸ਼ ਹੁੰਦਾ ਨਾ ਬਿਲਕੁਲ-ਬਿਲਕੁਲ ਸਵੇਰੇ ਇਕ ਦਮ ਠੰਡਾ ਪਾਣੀ ਨਾਲ ਮੂ ਧੋਲੋ ਯਾ ਇਕਦਮ ਤਾਂ ਨੀ ਮਤਲਬ ਦੋ ਮਿੰਟ ਬਾਦ ਐ ਠੰਡਾ ਪਾਨੀ ਨਾਲ ਹਲਕਾ-ਹਲਕਾ ਮੂੰਹ ਧੋਲੋ। ਯਾ ਅੱਖਾਂ ਤੇ ਮਾਰੋ ਪਾਨੀ ਤੇ ਬਿਲਕੁਲ ਸਵੇਰੇ ਉੱਠ ਕੇ ਅੱਛਾ ਲੱਗਦਾ।
ਅਰੇ ਕਈ ਲੋਕ ਤੇ ਐ ਵੀ ਕੇਂਦੇ ਨੇ ਕਿ ਮੰਨ ਲੋ ਅਸੀ ਆ ਵੀ ਜਾਨੇ ਆ। ਪੈਲਾ ਵੀ ਅਗਰ
ਦਾ ਪਹਿਲਾਂ ਵੀਦਾ ਨਾ ਪੈਲਾ। ਤੇ ਉਹ ਵੀ ਸਾਡੇ ਬਲੱਡ ਠੀਕ ਰੱਖਦਾ। ਨਾਨ ਤੋ ਪੈਲਾਂ ਵੀ ਗਲਾਸ ਪਾਨੀ ਪੀਣਾ ਚਾਈਦਾ। ਰੋਟੀ ਖਾਣ ਤੋਂ ਪੈਲਾਂ ਵੀ ਗਲਾਸ ਪਾਨੀ ਪੀਓ ਰੋਟੀ ਖਾਣ ਤੋਂ ਬਾਦ ਘੱਟੋ ਘੱਟ ਇੱਕ ਘੰਟੇ ਦਾ ਗੇਟ ਰਖ ਫੇਰ ਜਦੋਂ ਬੋ ਵਿੱਚ ਅੰਦਰ ਡਾਇਜਸਟ ਹੋਣਾ ਸ਼ੁਰੂ ਹੋ ਜਾਂਦੀ ਏ ਫੇਰ ਸਾਨੂੰ ਪਾਨੀ ਪੀ ਕਦੋਂ
ਨਈ-ਨਈ ਏਸ ਚੀਜ਼ ਦਾ ਬਿਲਕੁਲ ਹਰ ਕਿਸੇ ਨੂੰ ਧਿਆਨ ਰੱਖ ਨਾ ਚਾਈਦਾ ਦੇਖੋ ਬਹੲਤ ਜ਼ਰੂਰੀ ਐ ਇਸ ਚੀਜ਼ ਨੂੰ ਨਾ। ਅਪਣੀ ਕੇਅਰ ਇੱਕ ਤਾਂ ਇੱਕ ਤਰ੍ਹਾਂ ਦੀ ਅਪਣੀ ਅਪਣੇ ਹੱਥੀ ਆ ਖੁਦ ਦੀ ਕੇਅਰ ਐ ਦੇਖੋ।
ਹਾਂਜੀ-ਹਾਂਜੀ ਨੀ ਅਪਣੇ ਬੱਚਿਆਂ ਨੂੰ ਸਮਝਾਓ ਅਗਰ ਤੁਹਾਡੇ ਬੱ ਚੇ ਜਿਦਾਂ ਕਰਦੇ ਨੇ ਉਨਾ ਸਮਝਾਓ ਕਿ
ਨਈ ਸਾਡੇ ਬੱਚੇ ਕਰਦੇ ਨੇ ਮੈਂ ਬਲ ਉਹਨਾਂ ਨੂੰ ਸਮਝਾਉਂਦੀ ਰੇਨੀ ਆ ਕਿ ਸਵੇਰੇ ਖਾਲੀ ਪੇਟ ਉੱਠ ਕੇ ਪਾਨੀ ਪੀਓ ਖਾਣੇ ਦੇ ਨਾਲ ਪਾਨੀ ਨਾ ਪੀਓ।
ਕਿਨਾ ਕਾਮ ਹੇਗਾ ਮੈੰ ਟਯੁਸ਼ਧ ਪੜਾਨੀ ਆ ਨਾ।
ਹਾਂਜੀ।
ਸਭ ਤੋਂ ਜਾਦਾ ਹੋਰ ਫਿਰ ਬੱਚੇ ਏਨੇ ਦੇਖੋ ਪਏ ਤੇ ਕੂ ਬੱਚੇ ਨੂੰ ਬੋਤਲ ਤੇ ਦੇ ਕੇ ਭੇਜੋ ਪਾਣੀ ਦੀ ਹੁਣ ਉਹ
ਹਾਂਜੀ ਬਿਲਕੁਲ ਟਿਊਸ਼ਨ ਤੇ ਵੀ ਬਲਕੀ ਦੇ ਕੇ ਭੇਜਣੀ ਚਾਈਦੀ ਏ ਬੱਚਿਆਂ ਨੂੰ ਤੇ।
ਮਿੰਟ-ਮਿੰਟ ਪੰਦਰਾਂ ਮਿੰਟ ਬਾ ਬੱਚੇ ਨੂੰ ਕਿਆ ਕੀ ਤੁ ਬੱਚਾ ਬਚ ਜਾਏਗਾ। ਅੰਦਰ ਆਏਗਾ ਇਕ ਟੈਮ ਫਿਕਸ ਹੇਗੇ ਅਗਰ ਬੱਚੇ ਦੇ ਬੈਗ ਇਚ ਹੇਗਾ ਬ ਬੋਟਲ ਨਿਕਲਦਾ ਉਹ ਟਾਈਮ ਵੀ ਬੱਚਦਾ। ਮਤਲਬ ਬੱਚਾ ਪੜ੍ਹਨ ਵਿੱਚ ਫੋਕਸ ਵੀ ਕਰ ਪਾਂਦਾ, ਗਰਮੀ ਤੋਂ ਵੀ ਬਚਦਾ ਔਦਾ ਪੜ੍ਹਾਈ ਚ ਧਿਆਨ ਹੀ ਵੀ ਲੱਗਦਾ। ਏ ਵੀ ਮਤਲਬ ਹਰ ਚੀਜ਼ ਨਾਲ ਛੋਟੇ-ਛੋਟੇ ਪੇਰੈਂਟਸ ਨੂੰ ਸਮਝ ਸਮਝ ਹੋਣੀ ਚਾਈਦੀ ਏ ਵੀ ਕਿਵੇ ਕਰਨਾ ਚਾਈਏ ਨੀ ਕਰਨਾ ਚਾਈਏ ਬੱਚੇ ਦਾ ਧਿਆਨ ਰ ਜਾ ਰਿਆ ਰਸਤੇ ਦੇ ਵਿੱਚ ਕੋਈ
ਵਿੱਚ ਘੱਟੋ-ਘੱਟ ਉਨਾ ਨੂੰ ਪਾਨੀ ਵਗੈਰਾ ਦੇ ਕੇ ਭੇਜੋ।
ਨਈ-ਨਈ ਜੀ ਬਿਲਕੁਲ ਮੈਂ ਤੁਹਾਡੀ ਗੱਲ ਤੇ ਗੌਰ ਕਰਾਂਗੀ ਧਿਆਨ ਦਵਾਂਗੀ ਬੱਚਿਆਂ ਨੂੰ ਪਤਾ ਕਿ ਅੱਜ ਕੱਲ ਦੇ ਬੱਚੇ ਕੇਣਾ ਵੀ ਨੀ ਮੰਨਦੇ ਨਾ ਜਿੰਨਾ ਮਰਜ਼ੀ ਬੱਚਿਆਂ ਨੂੰ ਸਮਝਾਉਂਦੇ ਰੋ ਬ ਚੇ ਸੁਣਦੇ ਈ ਨੀ। ਫਿਰ ਵੀ ਉਹਨਾਂ ਨੂੰ ਮੈਂ ਸਮਝਾਵਾਂਗੀ ਬੱਚਿਆਂ ਨੂੰ, ਹਾਂਜੀ
ਪਤਾ ਹੀ ਹੈ ਬੱਚੇ ਨੇ ਅੱਜ ਕਲ ਕਿਆਣਾ ਨੀ ਹੰਦੇ ਉਹ, ਆਵਾਜ਼ ਆ ਰਹੀ ਮੇਰੀ ਹਾਂਜੀ, ਵਿਚ ਨਾ ਬੱਸ ਨੈਟਵਰਕ ਖਰਾਬ ਹੁੰਦੇ ਆ ਨਾ। ਹਾਂ, ਆਵਾਜ਼ ਨਾ ਨੈਟਵਰਕ ਖਰਾਬ ਹੋ ਜਾਂਦੀ ਨਾ ਤੇ
ਬਿਲਕੁਲ ਡਾਊਨ ਆ ਜਾਂਦੀ ਹੈ, ਫੇਰ ਇੱਕ ਦਮ ਅਪ ਹੋ ਗਈ ਹੈ। ਆਵਾਜ਼ ਤਾਡੀ
ਹਾਂਜੀ, ਹਾਂਜੀ ਹਾਂ ਹੋਰ ਅੱਜ ਬ ਬੱਸ ਨੀ ਹਾਂ ਥੋੜੀ ਬਹੁਤ ਅੱਜ ਬਾਰਸ਼ ਹੈਂ, ਥੋੜੀ ਬਹੁਤ ਅੱਜ ਬਾਰਿਸ਼ ਆਈ ਸੀ। ਥੋੜਾ ਮੌਸਮ ਠੀਕ।
ਅ ਥੋੜਾ ਮਨ ਲੱਗਾ ਸੀ, ਕਿ ਹਾਂ ਥੋੜਾ ਵਧੀਆ ਮੌਸਮ ਹੋ ਗਿਆ। ਲੇਕਿਨ ਉਸ ਤੋਂ ਬਾਅਦ ਚ ਜਿਹੜੀ ਗਰਮੀ ਹੋਈ ਹੈਨਾ।
ਕਿਉਂਕਿ, ਉਹ ਪਾਣੀ ਸਫੋਕੇਸ਼ਨ ਵੀ ਹੋ ਜਾਂਦੀ ਹੈਨਾ। ਕਿਉਂਕਿ? ਪਹਿਲੇ ਗਰਮੀ ਨਾਲ ਇੰਨੀ ਜ਼ਿਆਦਾ ਸਫਸ਼ ਵਗੈਰਾ ਹੋਈ ਹੁੰਦੀ ਹੈ। ਉੱਪਰ ਜਰਾ ਜੇਹਾ ' ਪਾਣੀ ਪੈ ਜਾਂਦਾ‌ ਐ, ਤੇ ਉਹਦੇ ਕਾਰਨ ਉਹ ਫਿਰ ਜ਼ਿਆਦਾ ਦਿੱਕਤ ਹੋ ਜਾਂਦੀ ਏ। ਤੇ, ਇਸ ਕਰਕੇ।
ਹਾਂ।
ਮਤਲਬ ਤੁਹਾਡਾ ਛੋਟਾ, ਜਿਵੇਂ ਤੁਹਾਡੇ ਛੋ- ਤੇ ਬੱਚੇ ਵੀ, ਬੋਟਲ ਦੇ ਵਿੱਚ ਬੱਚਿਆਂ ਦਾ ਧਿਆਨ ਰੱਖੋ। ਸਵੇਰੇ ਉੱਠ ਕੇ ਨਿੰਬੂ ਪਾਣੀ ਬਣਾ ਕੇ ਦਿਓ। ਫੇਰ, ਉਹਨੂੰ ਰੋਟੀ ਤੋਂ ਬਾਅਦ ਵੀ ਉਹਨੂੰ ਮਤਲਬ ਪੂਰਾ ਪਾਣੀ ਦੋ, ਸਹੀ ਰਹਿੰਦਾ ਆਏ।
ਬਿਲਕੁਲ-ਬਿਲਕੁਲ ਨਿੰਬੂ ਪਾਣੀ ਦਾ ਤਾਂ ਬੜਾ ਸ਼ੌਕੀਨ ਹੈ ਉਹ, ਨਿੰਬੂ ਪਾਣੀ ਤੇ ਬਹੁਤ ਪੀਂਦਾ।
ਹਾਂਜੀ-ਹਾਂਜੀ, ਹੋਰ। ਬੱਸ ਵਧੀਆ, ਹੋਰ ਤੁਸੀਂ ਤੁਹਾਡਾ ਵੀ ਤੁਹਾਡੇ ਹਸਬੈਂਡ ਵੀ - ਹਾਂਜੀ-ਹਾਂਜੀ, ਰਾਤੀ ਤੁਸੀਂ ਵੀ ਉੱਠ ਕੇ ਪਾਣੀ ਪੀਂਦੇ ਹੋ। ਕਿ ਨਹੀਂ ਪੀਂਦੇ?
ਨਾ-ਨਾ, ਜੀ ਮੇਰੇ ਹਸਬੈਂਡ ਪੀਂਦੇ ਨੇ ਪਾਣੀ ਉੱਠ-ਉੱਠ ਕੇ।
ਨਹੀਂ ਤੁਹਾਨੂੰ ਵੀ, ਥੋੜੀ ਬਹੁਤ ਆਦਤ ਤੁਹਾਨੂੰ ਵੀ ਹੋਣੀ ਚਾਹੀਦੀ ਹੈ, ਬੜੀ ਅੱਛੀ ਆਦਤ ਹੈਗੀ ਏ। ਜਿਵੇਂ ਵੀ ਨੀਂਦ ਖੁੱਲ੍ਹੇ, ਉਸੇ ਟਾਈਮ ਘੁੱਟ ਪਾਣੀਦਾ ਜ਼ਰੂਰ ਪੀ ਲੈਣਾ ਚਾਹੀਦਾ। ਅੰਦਰ ਜਾ, ਸਾਰਾ ਸਿਸਟਮ ਜਦੋਂ ਅਸੀਂ ਪਾਣੀ ਪੀ ਕੇ ਸੁੱਤੇ ਹੁੰਨੇ ਹਾਂ, ਜਾਂ ਥੋੜਾ ਰੋਟੀ ਖਾਣੇ ਪੀਂਦੇ ਹੀ ਨਹੀਂ ਹੈਗੇ। ਉਹ ਇੰਨਾ ਜਿਆਦਾ ਨੂੰ
ਨਾਲ ਚਾਹੀਦਾ ਪਾਣੀ ਉਹਨਾਂ ਨੂੰ ਤੇ ਪਾਣੀ ਤੋਂ ਬਿਨਾਂ ਤੇ ਡਾਂਡ ਪੈਂਦੀ ਹੈ ਕੀ, ਰੋਟੀ ਕਯੋ ਦਿੱਤੀਏ।
ਜਿੰਨੇ ਜਿੰਨੇ ਜ਼ਿਆਦਾ ਇਹਦੇ ਫਾਇਦੇ ਹੁੰਦੇ ਨਾ ਇ ਮੇਨਲੀ ਲੋਕਾਂ ਨੂੰ ਨਾ ਪਤਾ ਨੀ ਹੁੰਦਾ, ਇਹਨਾਂ ਦੇ ਫਾਇਦੇ ਕਿੰਨੇ ਹੈਗੇ ਨੇ।
ਹਾਂਜੀ
ਹੈਲੋ, ਆਵਾਜ਼ ਆਰੀਏ।
ਹਾਂਜੀ-ਹਾਂਜੀ, ਹਾਂਜੀ-ਹਾਂਜੀ ਕੱਟ ਆਰੀਂ, ਆਰੀ, ਆਰੀਏ ਜੀ, ਹੈਲੋ।
ਆਰੀ ਏ ਅਵਾਜ। ਪਹਿਲੇ ਨਹੀਂ ਸੀ, ਆਵਾਜ਼ ਨਹੀਂ ਆ ਰਹੀ ਸੀ ਕੋ, ਆ ਗਈਏ।
ਹਾਂ, ਇਹ ਨਾ ਕੱਟ-ਕੱਟ ਕੇ ਨੈਟਵਰਕ ਦੀ ਵਜ੍ਹਾ ਨਾਲ ਨਾ, ਥੋੜੀ ਔ ਜਾਂਦੀ ਏ ਬਿਲਕੁਲ। ਇਕ ਦਮ ਵੋਲਯਮ ਲੋਅ ਹੋ ਜਾਂਦਾ, ਇੱਕ ਦਮ ਹੀ ਅਪ ਹੋ ਜਾ ਜਾਂਦਾ।
ਹਾਂ, ਇੱਕਦਮ ਭਾਈ ਉਹ ਕਈ ਵਾਰ ਤੇ ਬਿਲਕੁਲ ਹੀ ਆਵਾਜ਼ ਆਨੀ ਬਂਦ ਹੋ ਜਾਂਦੀਏ, ਔਰ ਕਈ ਵਾਰ ਬਿਲਕੁਲ ਹੀ ਤੇਜ਼ ਹੋ ਜਾਂਦੀਏ। ਫੇਰ ਉਹ ਇੰਨਾ ਸ਼ੋਰ ਸ਼ਰਾਬਾ ਹੁੰਦਾ, ਫਿਰ ਅੱਛੀ ਤਰੀਕੇ ਨਾਲ ਗੱਲ ਵੀ ਨਹੀ ਹੋ ਪੈਂਦੀ।
ਗੱਲ ਨੀ ਹੋ ਪਾਉਦੀ, ਪਤਾ ਕੀ ਬੱਚੇ ਹੁੰਦੇ ਨਾ ਘਰ ਦੇ, ਉਹਨਾਂ ਕਰਕੇ
ਹੁੰ, ਚਲੋ ਤੁਸੀਂ ਆਪਣੇ ਬੱਚਿਆਂ ਨੂੰ ਵੀ ਧਿਆਨ ਰੱਖੋ, ਗਰਮੀ ਬਹੁਤ ਹੈ ਆਪਣਾ ਵੀ ਧਿਆਨ ਰੱਖੋ। ਰੱਖੋ ਬੱਚੇ ਦਾ ਵੀ ਧਿਆਨ ਰੱਖੋ ਹੁੰ, ਆਪਣਾ ਖਾਣ-ਪੀਣ ਦਾ ਵੀ ਧਿਆਨ ਜ਼ਰੂਰ ਰੱਖਣਾ, ਠੀਕਏ। ਹਾਂਜੀ-ਹਾਂਜੀ, ਜ਼ਰੂਰ ਜੀ ਠੀਕ ਹੈ ਚੰਗਾ ਜੀ, ਸਤਿ ਸ੍ਰੀ ਅਕਾਲ ਜੀ। ਸਸ਼੍ਰੀ ਅਕਾਲ, ਸਸ਼੍ਰੀ ਅਕਾਲ। ਕੋਣ ਸੀ